ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ?
ਵਧੀਆ ਜੀ ਤੁਸੀਂ ਦੱਸੋ?
ਹਂਜੀ ਅਸੀਂ ਵੀ ਵਦੀਆ
ਹੋਰ ਕੀ ਕਰ ਰੇ ਸੀ।
ਹਂਜੀ ਕੁਛ ਨੀ ਬਸ ਮੈਂ ਹੁਣ ਰੋਟੀ ਖਾਣ ਦੀ ਤਿਆਰੀ ਚੇ ਆ ਬਸ ਖਾਣ ਲੱਗ ਰਹੀ ਆ ਬਸ ਖਾਊਂਗੀ ਥੋੜੇ ਟਾਈਮ ਤਕ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਹਂਜੀ।
ਓਕੇ ਓਕੇ ਹੋਰ ਦੱਸੋ ਸਟੱਡੀ ਕੰਮਪਲੀਟ ਹੋ ਗਈ।
ਹਂਜੀ ਬਸ, ਮੈਂ ਵਧੀਆ ਸਟੱਡੀ ਕਰਦੀ ਹੁੰਦੀ, ਆ ਹਲੇੇ ਵੀ ਪੜ੍ਹਾਈ ਤਾਂ, ਕੰਮਪਲੀਟ ਹੋ ਗਈ, ਬਟ ਅੱਗੇ ਮਤਲਬ ਹਾਲੇ ਦੇਖ ਵੀ ਅੱਗੇ, ਮਾਸਟਰਸ ਕਰਾਂ ਕੀ ਕਰਾਂ, ਮਤਲਬ ਅ ਜਿਵੇਂ ਕਹਿ ਸਕਦੇ ਹਾਂ, ਵੀ ਕਮਰਸਰੀ ਦੀ ਫੀਲਡ ਦੇ, ਵਿੱਚ ਮਾਸਟਰਸ ਦੇ ਬੀ ਏ ਹੋ ਗਿਆ, ਐਮ ਕੋਮ ਹਨਾ, ਸੀ ਏ ਵਿੱਚ ਤਾਂ ਮੇਰਾ ਇੰਟਰਸਟ ਹੈ ਨਹੀਂ
ਉਹ ਤਾਂ ਵੈਸੇ ਵੀ, ਟਾਈਮ ਵੇਸਟ ਆ, ਉਹਦੇ ਵਿੱਚ ਗਿਆਰਹ ਪੇਪਰ ਹੁੰਦੇ ਵੇ
ਐਵੇਂ ਕਿ ਸੀ ਏ, ਜੇ ਫਿਰ ਕਰਨੀ ਵੀ ਹੈ ਤਾਂ, ਫਿਰ ਮੈਂ ਪਲੱਸ ਟੂ ਤੋਂ ਬਾਅਦ, ਸਿੱਦਾ ਐਨਰੋਲ ਕਰ ਸਕਦੀ ਸੀ। ਤੇ ਥੋੜ੍ਹਾ ਜਿਹਾ ਮਹਿਕਮਾ ਨਾ, ਸਿਓਰਿਟੀ ਵਾਲੀ ਜੋਬ ਜਿਵੇਂ ਉਹਦੇ ' ਆਪਾਂ ਕਹਿ ਸਕਦੇ ਹਾਂ ਵੀ, ਇੱਕ ਤਰ੍ਹਾਂ ਨਾ ਜਲਦੀ ਜੋਬ ਲੱਗ ਜੇ ਹਨਾ ਉਹ ਚੀਜ਼ ਹੈਗੀ, ਕਿਉਂਕਿ ਫਿਰ ਫੈਮ
ਉਹੀ ਤਾਂ ਗੱਲ ਹੈ, ਹੁਣ ਜਿੱਦਾਂ ਮੈਂ ਵੀ ਕਮ ਫੀਡ ਚ, ਹੋਈ ਹ ਤੇ ਮੈਂ, ਸੀ ਐਮੇ ਦਾ, ਪੇਪਰ ਦਿੱਤਾ ਸੀ।
ਅੱਛਾ।
ਹਾਂ ਤੇ ਮਤਲਬ, ਦੋ ਨੰਬਰਾਂ ਤੋਂ ਰਹਿ ਗਿਆ ਸੀ। ਪਹਿਲਾਂ ਤਾਂ ਮੈਂ ਮਤਲਬ ਫਸਟ ਚ ਦਿੱਤਾ ਸੀਗਾ। ਇੰਟਰ ਮੇਰਾ ਹੋਣਾ ਸੀਗਾ। ਤੇ, ਦੋ ਨੰਬਰਾਂ ਤੋਂ ਰਹਿ ਗਿਆ ਉਹਨਾਂ ਨੇ ਮੈ ਕਿਹਾ ਸੀਗਾ ਹਾਂ। ਤੇ ਉਹਨਾਂ ਨੇ ਮੈਨੂੰ ਕਿਹਾ, ਵੀ ਚਲੋ ਵੀ ਅੱਗੇ ਦੇਖਲੋ ਵੀ, ਤੁਸੀਂ ਦੁਬਾਰਾ ਇੱਕ ਟਰਾਈ ਕਰ ਲੋ ਮੈਂ ਕਿਹਾ ਵੀ, ਉਹੀ ਗੱਲ ਆ ਹਨਾ ਜਦੋਂ ਪਹਿਲੀ ਵਾਰ, ਬੰਦਾ ਥੋੜ੍ਹਾ ਹ ਸੇਸ਼ ਕ ਰੋਨ ਨੰਬਰਾਂਰਿਹਾ ਪਰ ਆਪਾਂ ਨੂੰ, ਇਏਦਾਂ ਹੋ ਜਾਂਦਾ ਹਾਂ, ਯਾਰ ਅਗਲੀ ਵਾਰ ਜ਼ਿਆਦਾ ਫੀਸ ਆ, ਅਗ ਉਹ ਭਰਾਂ ਗੇ, ਉਹਦੇ ਚ ਰਹਿ ਗਏ ਫੇਰ, ਮ ਤੇ ਇੱਕ ਡਰ ਜ ਹੁੰਦਾ, ਤੇ ਆਪਣੇ ਨਾ ਇੰਨੇ ਸਾਲ ਬਰਬਾਦ ਜਾਂਦੇ ਆ, ਸੀ ਏ, ਸੀ ਐਮ ਏ, ਬਣਨ ਚ ਬਹੁਤ ਜ਼ਿਆਦਾ ਹਾਲ
ਨਹੀਂ ਯਾਰ, ਪਤਾ ਕੀ ਹੈ, ਜੋ ਮਿਡਲ ਕਲਾਸ ਅ ਫੈਮਲੀ ਦਾ ਬੱਚਾ, ਹਨਾ ਉਹਦੇ ਲਈ ਤਾਂ ਯਾਰ ਆਪਾਂ ਕਹਿ ਹਜ਼ਾਰ ਰੁਪਇਆ, ਵੀ ਬਹੁਤ ਜ਼ਿਆਦਾ- ਹੈ ਬਹੁਤ ਜ਼ਿਆਦਾ ਹੈ ਤਾਂ ਮੈਨੂੰ ਤਾਂ ਲੱਗਦਾ ਕਿ ਵੀ, ਜੇ ਤੁਸੀਂ ਕਿਸੇ ਜਗ੍ਹਾ ਲੱਗਣਾ, ਹੈ ਤਾਂ ਉੱਥੇ ਤੁਹਾਡੀ ਕਾਬਲੀਅਤ, ਦੇ ਵਿੱਚ ਤੁਸੀਂ ਲੱਗੋ ਐਵੇਂ ਪੈਸੇ ਦੇ ਕੇ, ਤਾਂ ਬਹੁਤ ਔਖਾ ਲੱਗਣਾ ਬਹੁਤ, ਔਖਾ ਹੈ
ਉਹੀ ਕਾਰਨ ਆਪਾਂ ਸੀ, ਏ, ਬਣਾਂਗੇ ਤਾਂ ਸੀ, ਏ, ਚ ਬਹੁਤ ਜ਼ਿਆਦਾ ਪੈਸਾ ਚੰਗਾ ਤਾਂ ਆਪਾਂ ਇੱਕ ਡਿਗਰੀ ਲਓ, ਕੋਈ ਸਰਕਾਰੀ ਪੇਪਰ ਭਰ ਲਓ, ਉਹਦੇ ਚ ਆਪਾਂ ਆਪਣੀ ਕੀ ਪਤਾ, ਕਿਸਮਤ ਉਹ ਹੋ ਜਾਣਾ ਜਰੂਰੀ ਥੋੜ੍ਹਾ ਨਾ, ਅਗਰ ਆਪਾਂ ਕਮਰਸ ਕੀਤੀ ਆ ਤਾਂ, ਆਪਾਂ ਸੀ, ਏ, ਸੀ ਐਮ, ਈ, ਬਣਨਾ
ਹਾਂ ਇਹ ਕਰ ਸਕਦੇ ਐਵੇਂ, ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ, ਮੇਹਨਤ ਤਾਂ ਯਾਰ ਮੀਂਨ ਤਾਂ ਹਰੇਕ, ਜਗ੍ਹਾ ਕਰਨੀ ਪੈਂਦੀ ਹੈ, ਮਿਹਨਤ ਬਿਨਾਂ ਕੁਛ ਨਹੀਂੀ ਮਿਲਦਾ
ਸਹੀ ਗੱਲ ਹੈ, ਹੁਣ ਦੇਖੋ ਹੁਣ ਆਪਾਂ ਕਰਰ ਲਾਈਏ ਇੱਕ ਹਿਸਾਬ, ਹੁਣ ਅਕਾਊਂਟੈਂਟ ਦੀ ਜੋਬ। ਅਗਲਾ ਕੀ ਪਤਾ, ਆਪਣੀ ਕਿਸਮਤ ਹੋਵੇ, ਆਪਾਂਨੂੰ ਆਪਣੇ ਕੋਲ ਨੂੰ ਕੰਪਿਊਟਰ ਬੇਸ ਹੀ ਰੱਖ ਲੈਣ। ਵੀ ਹਾਂ ਇਹਨੇ, ਕੰਪਿਊਟਰ ਸਿੱਖਿਆ ਹੋਇਆ ਟੈਲੀ ਕਰੀ ਹੋਈ ਆ। ਇਹ ਤਾਂ, ਕਿਸਮਤ ਹੈ ਆਪਣੀ, ਜਿੱਥੇ ਬਣਨਾ ਹੁੰਦਾ ਉੱਥੇ ਹੀ ਬਣ, ਜਾਂਦਾ ਹੁੰਦਾ।
ਹਾਂ, ਜੋ ਆਪਾਂ ਨੂੰ ਮਿਲਣਾ, ਉਹ ਤਾਂ ਮਿਲਣਾ ਹੀ ਆ।
ਹਾਂਜੀ, ਹਾਂ ਫੇਰ ਆਪਾਂ ਨਾ ਲੱਖ ਕੋਸ਼ਿਸ਼ ਕਰਾ ਲਈਏ, ਕਿਸੇ ਵੱਡੇ ਪਿੱਛੋਂ ਫਿਰਨ ਦੀ ਅਗਰ ਰੱਬ ਨੇ, ਕਿਸੇ ਚ ਛੋਟਾ ਲਿਖਿਆ ਤਾਂ, ਛੋਟਾ ਹੀਂ ਓਹੀ, ਮਿਲਣਾ ਆਪਾਂ ਨੂੰ।
ਲੇਕਿਨ ਵੱਡੀ ਕ ਚੀਜ਼ ਵਾਸਤੇ, ਆਪਾਂ ਮਤਲਬ ਕੋਈ ਵੱਡੀ ਨੌਕਰੀ, ਉਹਦੇ ਵਾਸਤੇ। ਕੋਸ਼ਿਸ਼, ਜ਼ਰੂਰ ਕਰਨੀ ਚਾਹੀਦੀ ਹੈ, ਨਹੀਂ ਉਹ ਰਿਗਰੈਟ ਰਹਿ ਜਾਂਦਾ ਵੀ ਮੈਂ ਤਾਂ, ਕੋਸ਼ਿਸ਼ ਵੀ ਨਹੀਂ
ਹਾਂਜੀ ਹਾਂ, ਇਹ ਤਾਂ ਹੈ ਹਾਂਜੀ।
ਹਾਂ, ਸਹੀ ਕ ਤੇ ਹੁਣ ਤੇ ਹੁਣ ਤੁਸੀਂ, ਐਮ ਕੋਮ, ਲਾਈਕ ਬੀ ਕੋਮ ਵਗੈਰਾ ਕਰ ਹਾਂ।
ਜੀ ਹਾਂ, ਮੈਂ ਬੀ-ਕੌਮ ਹੀ ਕਰ-ਕਰ ਰਹੀ ਹਾਂ, ਮੇਰਾ ਫਸਟ ਈਅਰ ਕੰਪਲੀਟ, ਹੋਇਆ ਹੁਣ।
ਅੱਛਾ ਫਸਟ ਈਅਰ ਕੰਪਲੀਟ ਹੋ ਗਿਆ ਬੀਕਮ ਓਨਰਸ ਵੀ ਹੁੰਦੀ ਆ, ਮੈਨੂੰ ਵੀ ਕਿਸੇ ਨੇ ਕਿਹਾ ਸੀ ਕਿ ਹਾਂ ਹਾਂ ਬੋਲੋ
ਮੈਂ ਤਾਂ ਹੋਸਟਲ ਲੈ ਕੇ ਆਈ ਆਂ, ਔਦਾ ਹੋਸਟਲ ਕੀਤਾ ਮੈਨੇ ਜਲੰਧਰ ਤੇ ਉਹਦੇ ਕਰਕੇ, ਮਤਲਬ ਉੱਥੇ ਉਹਨਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਸੀਗੀ ਵੀ ਤੁਸੀਂ ਆਪਣੇ ਪੈਸੇ ਦੇ ਕਰ, ਤੁਸੀਂ ਸੀ ਐਮ ਏ ਦਾ ਪੇਪਰ ਦੇਣਾ, ਜਾਂ ਸੀ ਏ ਦਾ ਪੇਪਰ ਦੇਣਾ, ਤੁਸੀਂ ਦੇਖ ਲੋੋ ਪਹਿਲਾਂ ਏਦਾਂ ਸੀ ਮੈਨੂੰ ਕਿ ਹਾਂ ਮੈਂ ਫੀਸ ਭਰਾਂਗੀ, ਕਦੇ ਨਾ ਕਲੀਅਰ ਹੋਵੇ ਹੈਨਾ ਕਿਉਂਕਿ ਇੱਕ ਤਾਂ ਪਲੱਸ ਟੂ ਦੇ ਪੇਪਰ, ਅਗਰ ਨਾ ਪਰਸੈਂਟੇਜ ਵਧੀਆ, ਨੀ ਤਾਂ ਕੋਲਜ ਨੀ ਵਧੀਆ ਮਿਲਣਾ ਹੈਗਾ! ਤੇ ਫੇਰ ਉਸ ਕਰਕੇ ਇਹ ਚੀਜ਼ ਹੁੰਦੀ ਸੀਗੀ। ਅਤੇ ਨਾਲ ਹੀ ਮੈਂ ਬਿਚ ਚ ਮਤਲਬ ਉੱਥੇ ਹੋਸਟਲ 'ਚ ਸੀਂ, ਸਵੇਰੀ ਛੇ ਵਜੇ ਕੋਚਿੰਗ ਲਗਾਉਂਦੇ ਹੁੰਦੇ ਸੀਗੇ, ਉਹ ਤੋਂ ਬਾਅਦ ਟਵੈਥ ਦੀ ਸਟੱਡੀ ਕਰਨੀ ਹੁੰਦੀ ਸੀਗੀ, ਮਤਲਬ ਫੇਰ ਵੀ ਇੱਦ ਸੀਗਾ ਵੀ ਜਿੰਨੇ ਮੇਰੇ ਸੀ ਐਮ ਨੰਬਰ ਆ ਗਏ ਨਾ, ਮੈਨੂੰ ਉਮੀਦ ਵੀ ਨੀ ਸੀ, ਉਮੀਦ ਤੋਂ ਜ਼ਿਆਦਾ ਹੀ ਨੰਬਰ ਆ ਗਏ।
ਅੱਛਾ ਠੀਕ ਹੈ, ਨਹੀਂ ਫਿਰ ਵੀ ਤੁਸੀਂ ਟ੍ਰਈ ਕੀਤਾ, ਮਤਲਬ ਪੇਪਰ ਦੇਣਾ ਵੀ ਬਹੁਤ ਵੱਡੀ ਗੱਲ ਹੈ, ਪੇਪਰ ਲਈ ਤਿਆਰੀ ਕਰਨਾ ਪੇਪਰ ਦੇਣਾ! ਇਹ ਵੀ ਐਵੇਂ ਹੁੰਦਾ। ਕਈ ਕਈ ਲੋਕ ਆਲਸੀ ਪੇਪਰ ਵੀ ਨਹੀਂ ਦੇ ਪਾਉਂਦੇ, ਫ੍ਰੀ ਦੀ ਚੀਜ਼ ਵੀ ਨਹੀਂ ਦੇ ਪਾਉਂਦੇ।
ਹਾਂਜੀ ਹਾਂ।
ਹੈ ਨਾ, ਜਿਵੇਂ ਹੁਣ ਮੇਰੀ ਕੋਈ ਫੀਸ ਨਹੀਂ ਸੀਗੀ, ਐੱਨ ਐਫ ਈ ਟੀ ਦਾ ਇਗਜ਼ਾਮ ਸੀਗਾ। ਮੇਰੇ ਨਾਲ ਦੀ ਕਿਸੇ ਕੁੜੀ ਨੇ ਪੇਪਰ ਨੀ ਦਿੱਤਾ, ਤਾਂ ਫਿਰ ਮੈਂ ਵੀ ਨਹੀਂ ਦਿੱਤਾ, ਮੈਂ ਉਹ ਦੇ ਸਕਦੀ ਸੀ ਪੇਪਰ ਪਰ ਮੈਂ ਦਿੱਤਾ ਨਹੀਂ, ਉਹ ਮਤਲਬ ਫ੍ਰੀ ਦੇ ਵਿੱਚ ਹੈ।
ਬਾਅਦ ਚ ਨਾ ਪੂਰ ਔ ਰਿਗ਼ੈਰਟ ਹੁੰਦਾ, ਹਾਂ ਯਾਰ ਆਪਾਂ ਨੇ ਕਿਉਂ ਦਿੱਤਾ ਚਾਹੇ ਕਿਸਮਤ ਉਹ ਚ ਹੀ ਹੋਵੇ ਆਪਣਾ ਨਾ, ਚਾਹੇ ਉਹ ਜੋ ਆਪ ਨੂੰ ਮਿਲਣੀ ਵੀ ਹੋਵੇ।
ਮਤਲਬ ਥੋੜ੍ਹਾ ਜਿਹਾ, ਮੈਂ ਕੇ ਵੀ ਉਹ ਮਤਲਬ ਉਹਦੇ ਚ ਪੈਸੇ ਵਗੈਰਾ ਲੱਗਣੇ ਸੀਗੇ, ਦੂਜੇ ਲੋਟ ਦੇ ਵਿੱਚ ਆਪਾਂ ਦੇਖੀਏ ਤਾਂ, ਉਹਦੇ ਵਿੱਚਲੋਟ ਬੁੱਕ ਹੁੰਦਾ, ਤੇ ਜੇ ਉਹ ਪੇਪਰ ਕਲੀਅਰ ਹੋ ਜਾਂਦਾ, ਇੰਟਰਵਿਊ ਦੇਣ ਜਾਣਾ ਪੈਂਦਾ।
ਹਾਂਜੀ ਹਾਂਜੀ, ਇਹੀ ਤਾਂ ਹੈ ਹੁਣ ਦੇਖੋ। ਜਿੱਦਾਂ ਮਤਲਬ ਨਾ ਸਾਡੇ ਮਤਲਬ ਇੱਦਾਂ ਹੀ ਨੋਨ 'ਚ ਸੀਗੇ, ਤੇ ਉਹਨਾਂ ਨੇ ਨਾ ਮਤਲਬ ਪੇਪਰ ਦੇਣਾ ਸੀਗਾ ਹੋਰ ਆ ਅੰਗਣਵਾੜੀ
ਇਹ ਨੀ ਹੁੰਦੀ ਹੈਗੀ, ਜਿਹੜੇ ਆਪਣੇ ਪਿੰਡਾਂ ਚ
ਹੂ ਹੂ
ਹੈਨਾ ਉੱਥੇ, ਉਹਨਾਂ ਨੇ ਮਤਲਬ ਸੀ ਉਹਨਾਂ ਕੋ ਉਹਨਾਂ ਨੇ ਮਤਲਬ ਆਪਣੀ ਫਰੈਂਡ ਦਾ ਵੀ ਨਾਲ ਭਰਾ ਤਾ ਤੇ ਉਹਨਾਂ ਕੋਲ ਨਾ ਇੱਕ ਮਤਲਬ ਉਹ ਨੀ ਸੀਗਾ, ਪਰੂਫ ਨੀ ਸੀਗਾ, ਮਤਲਬ ਵੋਟਰ ਕਾਰਡ ਨੀ ਸੀਗਾ। ਤੇ ਉਹਦੀ ਫਰੈਂਡ ਕੋਲ ਹੈਗਾ ਸੀ, ਲੈ ਉਹਦੀ ਫਰੈਂਡ ਨੂੰ ਜੋਬ ਮਿਲ ਗਈ, ਜਿਹਨੂੰ ਮਤਲਬ ਜਿਹਨੂੰ ਆਸ ਵੀ ਨੀ ਕਿ ਮੈਨੂੰ ਮਿਲ ਜੂਗੀ ਇੰਨਾ ਕਸ਼ਟ ਕੀਤਾ, ਇੰਨਾ ਕੁਛ ਲੱਭਿਆ ਉਹਨੂੰ ਜੋਬ ਨੀ ਮਿਲੀ, ਮਤਲਬ ਉਹ ਹੈ ਵੀ ਆਪਾਂ ਨੂੰ ਟਰਾਈ, ਸਰਚ ਕੁਛ ਕਰਨਾ ਚਾਹੀਦਾ। ਕੀ ਪਤਾ ਕਿਸਮਤ ਅਪਾਂ ਨੂੰ ਕਿੱਧਰ ਲੈ ਜੇ।
ਅੱਛਾ, ਇੱਕ ਵੋਟਰ ਕਾਰਡ ਪਿੱਛੇ, ਏ ਤਾਂ ਬੜਾ ਉਹ ਹੋਇਆ ਫਿਰ
ਸਿਰਫ ਇੱਕ ਵੋਟਰ ਕਾਰਡ ਪਿੱਛੇ ਤੇ ਮੈਂ ਕਿਹਾ, ਮੈਂ ਕਿਹਾ ਹੁਣ ਤਾਂ ਸਾਰੇ ਪ੍ਰੂਫ ਬਣਾ ਕੇ ਰੱਖੋ, ਟੈਮ ਤੇ ਕਈ ਵਾਰ ਨਾ ਹੋਵੇ ਬੰਦੇ ਕੋਲ ਪ੍ਰੂਫ ਆਪਣੇ ਹੱਥ ਚ ਏਹੀ ਨੌਕਰੀ ਚ ਜਾਂਦੀ ਹੈ।
ਹਮ ਸਹੀ ਕਿਆ, ਨਹੀਂ ਯਾਰ ਇਹ ਤਾਂ ਬਹੁਤ ਇੰਪੋਰਟੈਂਟ ਹੈ, ਹਾਂ ਹਾਂ ਪ੍ਰੂਫ ਵਗੈਰਾ ਕੋਲ ਹੀ ਰੱਖਣੇ ਚਾਹੀਦੇ ਨੇ।
ਹੁਣ ਜਿਹੜੇ ਪ੍ਰੂਫ ਇੰਪੋਰਟੈਂਟ ਆ ਚਾਰ ਪੰਜ ਕੀ ਹੈ, ਜੇ ਆਪਾਂ ਉਹ ਵੀ ਨੀ ਨਾ ਆਪਾਂ ਉਹ ਕਰਾਂਗੇ ਤਾਂ ਵੀ ਉਹ ਹੈ ਹੁਣ ਜਿੱਦਾਂ ਦੇ ਜਿਹੜੇ ਇੱਕੀ ਇੱਕੀ ਸਾਲ ਦੇ ਆ, ਉਹ ਵੀ ਆਪਣੀ ਵੋਟ ਹਜੇ ਬਣਵਾ ਰਹੇ ਹੈਗੇ। ਪਰ ਇਹ ਗੱਲ ਹੈ ਵੀ ਹੁਣ ਵੋਟਰ ਕਾਰਡ, ਹਰੇਕ ਆਪਾਂ ਕੋਈ ਵੀ ਫੋਰਮ ਭਰਨ ਜਾ ਰਹੇ, ਅਗਲਾ ਕਹਿੰਦਾ ਵੋਟਰ ਕਾਰਡ ਬਣਿਆ ਹੋਇਆ ਹੈ ਜਾਂ ਨਹੀਂ
ਹਾਂ, ਏ ਤਾਂ ਪੁੱਛਦੇ ਨੇ ਆਪਾਂ ਐ ਕਰ ਸਕਦੇ ਆਂ। ਕਿ ਵੀ ਓਨਾਂ ਨੂੰ ਨਾ ਡਿਜੀ ਲੌਕਰ, ਜਿਵੇਂ ਹੈਗਾ ਵਾ ਨਾ ਡਿਜੀਲੋਕਰ ਦੇ ਵਿੱਚ ਵਿੱਚ ਰੱਖ ਸਾਕਦੇ ਜੀਨੇ ਵੀ ਡਾਕੂਮੈਂਟਸ ਨੇ ਜੋ
ਹਾਂ।
ਆਈਡੈਂਟਟੀ ਪ੍ਰੂਫ ਹੋ ਗੇਆ ਜਿੰਨੇ ਵੀ ਜਰੂਰੀ ਡੋਕੇਮੈਂਟ ਨੇ ਸਾਰੇ ਡਿਜੀਲੋਕਰ ਚ, ਰੱਖ ਸਾਕਦੇ ਆਂ। ਐ ਐਪ ਤਾਂ ਹੀ ਬਣੇਆ ਸਰਕਾਰੀ ਐਪ।
ਠੀਕ ਐ, ਠੀਕ ਐ ਨਈ ਤੁਹੀਂ ਮਤਲਬ ਜਿੱਦਾਂ ਏਦਾਂ ਮੈਂ ਤੁਹੀ ਬੀ ਕੋਮ ਕੰਪਲੀਟ ਕੀਤੀ ਐ ਤੇ ਤੁਸੀਂ ਕੰਪਿਊਟਰ ਵਗੈਰਾ ਸਿੱਖ ਕੇਆ ਕੁੱਛ
ਮੈਂ ਟੈਲੀ ਕੀਤੀ ਹੋਈ ਆ ਔਲਰੇਡੀ ਮਤਲਬ ਸਾਨੂੰ ਨਾ ਓਦੇ ਵਿੱਚ ਹੀ ਮਿਲੇਆ ਸੀਗਾ ਜਦੋਂ ਅਸੀ ਬੀ ਕੌਮ ਕੀਤੀ ਏ ਨਾ ਟੈਲੀ ਸਾਨੂੰ ਮਤਲਬ ਓਦੇ ਵਿੱਚ ਹੀ, ਇੱਕ ਸਬਜੈਕਟ ਸੀਗਾ ਕੰਪਿਊਟਰਾਇਜਟ ਅਕਾਊਂਟਿੰਗ।
ਮਤਲਬ ਮੈਨੂੰ ਇੱਕ ਕਨਫਿਊਜਨ ਐ, ਵੀ ਜਿੱਦਾਂ ਮਤਲਬ ਮੈਂ ਬੇਸਿਕ ਵੀ ਰੱਖੀ ਸੀ, ਮੈਂ ਟੈਲੀ ਵੀ ਰੱਖੀ ਸੀ। ਤੇ ਟੈਲੀ ਹੁਣ ਮੇਰੀ ਸਿਸਟਰ ਕਰੂਗੀ ਤੇ ਮੈਂ ਸ, ਮੈਨੂੰ ਏਦਾਂ ਕਿ ਟੈਲੀ ਮਤਲਬ ਕਰਨੀ ਇੰਪੋਰਟੰਟ ਮਤਲਬ ਮੇਰਾ ਐ ਕਿ ਮੈਂ ਏ ਆਈ ਸਿੱਖਾਂ ਜਿੱਦਾਂ ਏ ਆਈ ਆਰਟੀਫਿਸ਼ਲ ਇੰਟੈਲੀਜੈਂਟ ਅ ਇੰਟੈਲੀਜੈਂਸ ਦੇ ਵਿੱਚ ਵੀ ਇਕ ਵਾਰ ਹਾੱਥ ਪਾ ਕੇ ਦੇਖੀਏ ਵੀ ਕਿੱਦਾਂ ਹੁੰਦਾ, ਪੈਸੇ ਲਾ ਅਗੇ ਲਾਗ ਗਏ ਚਲੋ ਆਪਾਨੇ ਦੇਖ ਲੈਯਾ ਵੀ ਓਚ ਹੈ ਕੀ ਐ।
ਟੈਲੀ ਕਰਨ ਦਾ ਤਾਂ ਫਾਇਦਾ ਜੇ ਤੁਸੀਂ ਐਵੇਂ ਦੀ ਕੋਈ ਵੀ ਫੀਲਡ ਦੇ ਵਿੱਚ ਅੱਗੇ ਜਾਣੈ, ਜੇ ਤੁਸੀਂ ਐਵੇਂ ਦੀ ਫੀਲਡ ਚ ਜਾਣਾ ਨੀ ਫੇਰ ਤੁਸੀਂ ਟੈਲੀ ਕੇਓਂ ਕਰਨਾ ਚਾਓਨੇ ਓ? ਮਤਲਬ ਟੈਲੀੇ ਤਾ ਜਾ ਤੁਸੀਂ ਬੀ ਕੋਮ ਕਰ ਰਏ ਓਂ, ਓਦੇ ਵਿੱਚ ਹੀ ਤੁਹਾਨੂੰ ਸਿਖਾਉਣਗੇ ਟੀਚਰ।
ਸਾਡੇ ਓਥੇ ਹੈ ਨੀ ਨਾ ਐ ਸਿਸਟਮ ਕੋਲੇਜ ਚ ਐਨਾ
ਅੱਛਾ, ਸਾਡੇ ਤਾਂ ਕੰਪਿਊਟਈਜ਼ ਅਕਾਊਂਟਿੰਗ ਸੀ ਸਬਜੈਕਟ ਜੋ ਓਦੇ ਵਿੱਚ ਹੀ ਸਾਨੂੰ ਟੈਲੀ ਸਿਖਾਈ ਸੀ।
ਐਨਾ ਸਾਡੇ ਏਦਰ ਸਾਡੇ ਨਾ, ਥਿਊਰੀ ਭੇਸ ਕਰਾ ਰੇ ਨੇ ਥਿਊਰੀ ਕਰਾ ਰੇ ਨੇ, ਪ੍ਰੈਕਟੀਕਲ ਨੀ ਕਰਾ ਰੇ ਹੈਗੇ।
ਨਈ ਪ੍ਰੈਕਟੀਕਲ ਦੇ ਵਿੱਚ ਹੀ ਮਾਰਕਸ ਮਿਲੇ ਸੀ ਸਾਨੂੰ, ਮਤਲਬ ਆਪਾਂ ਕੈ ਸਕਦੇ ਆਂ ਕੀ ਵੀ ਸਾਡਾ ਜੋ ਪੇਪਰ ਸੀਗਾ। ਓ ਪੰਜਾਹ ਨੰਬਰ ਦਾ ਸੀ ਜਸਟ, ਤੇ ਪੰਜਾਹ ਨੰਬਰ ਦਾ ਸਾਡਾ ਸਾਰਾ ਪ੍ਰੈਕਟੀਕਲ ਸੀਗਾ।
ਹਾਂਜੀ।
ਤੇ ਫਾਈਲ ਵਗੈਰਾ ਅਸਾ ਨੇ ਬਨਾਓਨੀ ਸੀ ਸਾਰਾ ਕੁਛ ਮਤਲਬ ਬੋਹਤ ਵਦੀਆ ਨੰਬਰ ਲਾੱਗ ਗਏ ਤੇ ਮੇਰੇ ਤਾਂ ਮੈੜਮ, ਬੋਹਤ ਵਦੀਆ ਸੀਗੇ ਤੇ ਟੈਲੀ ਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਹਾਈਐਸਟ ਲਾੱਗ ਗਏ ਸੀ।
ਮਤਲਬ ਓਹੀ ਗੱਲ ਆ ਨਾ ਵੀ ਪ੍ਰੈਕਟੀਕਲ ਵੀ ਬੰਦੇ ਨੂੰ ਸਿੱਖਨਾ ਚਾਂਈਦਾ, ਥਿਊਰੀ ਬੇਸਡ ਆਪਾਂ ਮਤਲਬ ਇੱਕ ਟਾ ਤਾਂ ਲਾ ਸਾਕਦੇ ਆ ਪਰ ਓਈ ਗਾੱਲ ਆਪਾਂ ਨੂੰ ਕਰਨਾ ਵੀ ਤਾਂ ਆਣਾ ਚਾਂਹੀਦਾ।
ਨਈ ਜੋ ਏਹ, ਅ ਸਬਜੈਕਟ ਹੈ ਕੰਪਿਊਟਰਾਇਜ਼ ਅਕਾਉਂਟਿੰਗ ਜੇ ਤੁਹਾਨੂੰ ਬੀ ਕਮ ਦੇ ਵਿੱਚ ਐ ਵੈਸੇ ਆਊਗਾ, ਤੇ ਸੈਕਿੰਡ ਈਅਰ ਦੇ ਵਿੱਚ ਆਊਗਾ ਏਹੇ ਠੀਕ ਐ। ਤਾਂ, ਏ ਤਾਂ ਫੇਰ ਬੋਤ ਜਰੂਰੀ ਐ ਮਤਲਬ ਏ ਤਾਂ ਸਾਰਾ ਸਬਜੈਕਟ ਹੀ ਪ੍ਰੈਕਟੀਕਲ ਐ ਜੋ ਥੋਨੂੰ ਟੈਲੀ ਆਉਂਦੀ ਐ, ਪ੍ਰੈਕਟੀਕਲ ਦੇ ਵਿੱਚ ਤਾਂ ਹੀ ਤੁਸੀਂ ਓਥੇ ਪੇਪਰ ਚ ਕੁਛ ਲਿਖ ਕੇ ਆ ਸਕਦੇ ਓ।
ਠੀਕ ਐ, ਠੀਕ ਮਤਲਬ ਮੈਨੂੰ ੲੈਦਾ ਸੀ ਵੀ ਮੈਂ ਨਾ ਏ ਆਈ ਸੀ ਕੇਓ ਬਿਕੋਜ਼ ਏ ਆਈ ਦਾ ਨਾ ਬੋਤ ਜਾਦਾ ਫੀੜ ਆ ਵੀ ਚਾਏ ਤਿੰਨ ਮ੍ਹਿਨੇ ਲੱਗ ਜੇ ਸਾਲ ਮੇਰਾ ਬਰਬਾਦ ਜਾਏ, ਪਰ ਆਜ ਵਿੱਚ ਮੈਂ ਓ ਚੀਜ ਸਿੱਖਣੀ ਆ ਇੱਕ ਵਾਰ। ਪੈਸੇ ਲੱਗੇ ਲੱਗ ਜਾਣ ਪੈਲਾਂ ਮੈਂ ਟੈਲੀ ਦਾ ਸੋਚੇਆ ਹੀ, ਫੇਰ ਘਾਰ ਦੇ ਕੈਂਦੇ ਵੀ ਏ ਆਈ ਦੀ ਜਾਦਾ ਓਹ ਆ ਵੀ ਪਰ ਏ ਆਈ ਕਰਕੇ ਦੇਖ।
ਹਾਂ, ਤੁਸੀਂ ਕਰ ਸਾਕਦੇ ਓ ਮਤਲਬ ਅ ਤੁਸੀਂ ਪੈਲਾਂ ਦੇਖੋ ਥੋਨੇ ਕੇੜੀ ਫੀਲਡ ਦੇ ਵਿੱਚ ਅੱਗੇ ਜਾਣਾ ਐ, ਤਾਂ ਫੇਰ ਓਦੇ ਅਕੋਡਿੰਗ ਤੁਸੀਂ ਦੇਖੋ।
ਹਾਂਜੀ ਹਾਂ, ਮਤਲਬ ਜਿੱਦਾਂ ਮਤਲਬ ਪੈਲਾਂ ਮੈਨੂੰ ਐਦਾਂ ਸੀ ਵੀ ਚਲੋ ਕੀ ਪਤਾ ਮੇਰਾ ਟੈਲੀ ਚ ਹਾਥ ਪੈ ਜੇ ਘਾਰ ਬੈਠੇ ਕੋਈ ਵੀ ਅਕਾਊਂਟ ਸੈਟ ਕਰ ਸਕਦੇ ਆਂ, ਜਿੱਦਾਂ ਪਾਪਾ ਕੈਂਦੇ ਸੀ ਮੇਰੇ ਵੀ ਚੱਲ ਘਾਰ ਬੈਠੀ, ਆਪਣੇ ਜਿੰਨਾ ਤਾਂ ਕਾਡ ਈ ਸਕਦੀ ਆਂ ਖਰਚਾ। ਪਰ ਗਾੱਲ ਏ ਹੈ ਕਿ ਫੇਰ ਮੈਨੂੰ ਏ ਹੋਏਆ ਕਿ, ਏ ਆਈ ਚੋ ਜਾਦਾ ਪੈਸਾ ਜਿ ਆਪਾਂ ਏ ਆਈ ਦਾ ਕਰਾਂਗੇ ਨਾ ਤਾਂ ਬਹੋ ਜਾਦਾ ਮੈਨੂੰ ਲੱਗਦੈ ਮੈਨੂੰ ਪ੍ਰੋਫਿਟ ਹੋਏਗਾ ਇੱਕ ਹਿਸਾਬ ਨਾਲ
ਫੇਰ ਤੁਸੀਂ ਏ ਆਈ ਦਾਂ ਕਰੋ ਬਿਕਜ਼ ਥੋਨੂੰ ਮੇ ਬੀ ਏ ਫੀਲਡ ਚ ਤੁਸੀਂ ਜਾਦਾ ਇੰਟਰਸਟੜ ਓ। ਤਾਂ ਫੇਰ ਤੁਸੀ ਏ ਆਈ ਕਰੋ ਜੇ ਤੁਆਨੂੰ ਬਿਕਜ਼ ਟੈਲੀ ਦਾ ਨਾ ਹੋਜੂਗਾ, ਟੈਲੀ ਤਾਂ ਤੁਹਾਨੂੰ ਐਮ ਬੀ ਕਾਮ ਕਰੋਗੇ ਉਹਦੇ ਵਿੱਚ ਤੁਹਾਨੂੰ ਆਹੀ ਜਾਊਗਾ। ਜੋ ਮਤਲਬ, ਆਪਾਂ ਕਹਿ ਸਕਦੇ ਹਾਂ ਕੋਈ ਵੀ ਸਮੈਟਰਦੇ ੳਹਦੇ ਵਿਚ ਕੰਮਪਿਊਟਰਾਇਜਟ ਅਕਾਂਊਂਟ ਤਿਨ ਸਬਜੈਕਟ ਆਇਆ, ਉਸ ਟੈਲੀ ਆਊ ਤੁਹਾਨੂੰ ਤਾਂ ਉਹ ਤੁਹਾਨੂੰ ਸਿੱਖਣੀ ਹੀ ਪਊਗੀ। ਤੁਸੀਂ ਫੇਰ ਏ ਆਈ ਅਲੱਗ ਤੋਂ ਐਡੀਸ਼ਨਲ ਸਿੱਖ ਲਓ।
ਠੀਕ ਹੈ, ਠੀਕ ਹੈ।
ਇਹ ਥੋੜਾ ਜੇਹਾ ਆਊਟ ਡੇਟਿਡ ਕਹਿ ਸਕਦੇ ਹਾਂ ਟੈਲੀ, ਕਿਉਂਕੇ ਹੁਣ ਬਹੁਤ ਜਿਆਦਾ ਅਪਡੇਟਡ ਸਿਸਟਮ ਹੈ, ਹੁਣ। ਬਹੁਤ ਜ਼ਿਆਦਾ ਚੀਜ਼ਾਂ ਆਪਾਂ ਕਹਿ ਸਕਦੇ ਹੈ ਕਿ ਵੀ ਹੁਣ ਮੈਨੂਅਲ ਚੀਜ਼ਾਂ ਨਹੀਂ ਰਹੀਆਂ। ਟੈਲੀ ਥੋੜਾ ਜਿਹਾ ਮੈਨੂਅਲ ੲੈ, ਹੁਣ ਜਿਵੇਂ ਜ਼ਿਆਦਾ ਡਿਜੀਟਲ ਹੋ ਗਈਆਂ, ਹਨਾ
ਸਹੀ ਗੱਲ ੲੈ, ਹੁਣ ਜਿੱਦਾਂ ਆਪਾਂ ਓਨਲਾਈਨ ਅਕਾਊਂਟਸ ਬਣਾ ਸਕਦੇ, ਜਿੱਦਾਂ ਮਤਲਬ ਜਿਹੜੇ ਮਤਲਬ ਮੁਨੀਮ ਵਗੈਰਾ ਹੁੰਦੇ ਨੇ, ਹਨਾ। ਉਹ ਆਪਣਾ ਕੰਮ ਦਿੰਦੇ ਹੀ ਆ ਕਿਸੇ ਨੂੰ ਵੀ, ਜਿਹਨੂੰ ਟੈਲੀ ਦੇ ਅਕਾਊਂਟਸ ਹੈਂਡਲ ਕਰਨੇ ਆਉਂਦੇ ਆ। ਉਹੀ ਬਣਾ ਸਕਦਾ ਉਹ ਅਕਾਊਂਟ। ਚ ਜਿਹੜੇ ਆਪਣੇ ਮਤਲਬ ਮਨੀ, ਮੁਨੀਮ ਵਗੈਰਾ ਆਪ ਨੂੰ ਦਿੰਦੇਆਂ ਕਰਨ ਨੂੰ। ਮੰਡੀ ਵਗੈਰਾ
ਅੱਛਾ ਠੀਕ ਹੈ, ਓਕੇ ਠੀਕ ਹੈ। ਓਕੇ ਬਾਏ।
ਬਾਏ।